ਹੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਥੋੜਾ
ਹਾਂਜੀ ਕਿਵੇਂ ਹੋ ਤੁਸੀਂ
ਵਧੀਆ ਜੀ।
ਠੀਕ ਠਾਕ।
ਹਾਂਜੀ-ਹਾਂਜੀ ਵਧੀਆ ਆਪਣੀ ਸੁਣਾਓ।
ਬਸ ਵਧੀਆ, ਘਰੇ ਸਭ ਠੀਕ ਹੈ?
ਹਾਂਜੀ ਵਧੀਆ ਜੀ, ਕੀ ਕਰ ਰਹੇ ਸੀ?
ਬਸ ਕੁਛ ਨਹੀਂ, ਅ ਥੋੜ੍ਹਾ ਜਿਹਾ ਬੁੱਕ ਰੀਡ ਕਰ ਰਹੀ ਸੀ। ਬੈਠੀ ਸੀ, ਬਸ ਕੰਮ ਅ ਵਗੈਰਾ ਕਰਕੇ, ਹੋਰ ਦੱਸੋ?
ਬਸ, ਮੈਂ ਕਹਿ ਰਹੀ ਸੀਗੀ ਵੀ, ਚਲੋ ਥੋੜਾ ਜਿਹਾ ਅ ਸਕੂਲ ਫੰਕਸ਼ਨ ਜਾਂ ਕੋਲਜ ਫੰਕਸ਼ਨ ਦੇ ਬਾਰੇ, ਗੱਲ ਕਰ ਲਈਏ।
ਅੱਛਾ ਅੱਛਾ, ਹਾਂਜੀ-ਹਾਂਜੀ, ਜ਼ਰੂਰ।
ਹਾਂਜੀ, ਹਾਂ ਪਹਿਲੇ ਮੈਂ ਇੱਥੇ ਤੁਸੀਂ ਸਕੂਲ ਪੜ੍ਹਦੇ ਸੀ, ਤਾਂ ਸਕੂਲ ਦੇ ਰੂਲ ਨੇਮ, ਕੁਛ ਹੋਰ ਹੀ ਹੁੰਦੇ ਸਨ। ਸਾਡੇ ਟਾਈਮ ਤੇ, ਕੀ ਸਕੂਲ ਦੇ ਵਿੱਚ ਹਾਂਜੀ। ਤੇ ਉਸ ਟਾਈਮ, ਸਕੂਲ ਵਿੱਚ ਤੇ ਅਹ ਬੱਚੇ ਅ ਟੀਚਰ ਪੜ੍ਹਾਉਂਦੇ ਸੀ। ਅਗਰ ਕੋਈ ਬੱਚੇ ਗ਼ਲਤੀਆਂ ਕਰਦੇ ਸੀ, ਟੀਚਰ ਪਨਿਸ਼ਮੈਂਟ ਵੀ ਦਿੰਦੇ ਸੀ, ਔਰ ਮਾਰਦੇ ਵੀ ਸੀ। ਸਕੂਲ ਵਿੱਚ ਥੋੜੀ ਜਿਹੀ ਸਟਿਕਨੈਸ ਜ਼ਿਆਦਾ
ਬਿਲਕੁਲ।
ਹਾਂ। ਤੇ, ਪੜ੍ਹਾਈ ਵੀ ਮਤਲਬ ਠੀਕ ਅਹ ਚੱਲਦੀ ਸੀ। ਸਕੂਲ ਵਿੱਚ ਫੰਕਸ਼ਨ ਹੋਣੇ ਜਿਵੇਂ
ਹਾਂਜੀ।
'ਅ ਸਕੂਲ 'ਚ ਖੇਡਾਂ ਕਰਵਾਉਂਦੇ ਸੀ, ਜਿਵੇਂ ਰੇਸ ਲਗਾਣੀ ਉਹ ਬ ਆਪਣਾ ਖੋ-ਖੋ ਅਹ ਦਾ, ਉਹ ਖੇ ਖੇਡ ਕਰਵਾਉਂਦੇ ਸੀ। ਰੱਸੀ ਟਪਵਾਉਂਦੇ ਸੀ।
ਹਾਂਜੀ, ਬਹੁਤ ਤਰ੍ਹਾਂ ਦੀਆਂ ਗੇਮਸ ਹੁੰਦੀਆਂ ਸੀ। ਬਹੁਤ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਸੀ।
ਹਾਂਾਂ ਜਿਵੇਂ ਇੱਕ ਟੰਗ ਅਹ, ਦੂਸਰੀ ਲੜਕੀ ਦੀ ਇੱਕ ਟੰਗ, ਉਹਨਾਂ ਨੂੰ ਰੱਸੀ ਨਾਲ ਬੰਨ ਕੇ, ਉਹਦੀ ਰੇਸ ਲਗਾਉਣੀ
ਹਾਂ, ਸਹੀ ਹੈ। ਸਟੱਪੂ ਖੇਡ ਹੁੰਦੇ ਸੀ ਬੱਚੇ, ਗੀਟੇ ਖੇਡਦੇ ਹੁੰਦੇ ਸੀ। ਹੁਣ ਅੱਜ ਕੱਲ੍ਹ ਦੇ ਬੱਚੇ ਬੱਚਿਆਂ ਨੂੰ ਤਾਂ, ਇੰਨਾ ਗੇ ਖੇਡਾਂ ਬਾਰੇ ਪਤਾ ਹੀ ਨਹੀਂ ਹੈ। ਅੱਜ ਕੱਲ ਤਾਂ ਦੂਜਾ ਚੀਜ਼ ਹੈ, ਕਿ ਬੱਚੇ ਮੋਬਾਇਲ ਦੇ ਵਿੱਚ ਜਾਂ ਬਸ ਆਊਟਡੋਰ ਗੇਮਸ, ਘਰ ਦੇ ਅੰਦਰ-ਅੰਦਰ ਰਹਿ ਨਾ, ਤੇ ਮੋਬਾਇਲ, ਟੀ ਵੀ ਬਸ ਇਹਨਾਂ ਦੇ ਵਿੱਚ ਹੀ, ਸੀਮਿਤ ਹੋ ਕੇ ਰਹਿ ਗਏ ਨੇ।
ਹਾਂਜੀ ਹਾਂਜੀ, ਬੜੀਆਂ ਖੇਡਾਂ ਮਤਲਬ ਸਕੂਲ ਦੇ ਵਿੱਚ ਇੰਨੀਆਂ ਖੇਡਾਂ ਕਰਵਾਉਂਦੇ ਸੀ। ਜਿਵੇਂ 'ਅ ਹਫ਼ਤੇ ਵਿੱਚ ਹੀ ਇੱਕ ਦਿਨ, ਬਾਾਲ ਸਭਾ ਰੱਖ ਲੈਂਦੇ ਸੀ ਸ਼ਨੀਵਾਰ ਨੂੰ ਯਾਦ ਹੈ, ਬੱਚ ਯਾ ਕੋਲੋਂ 'ਅ ਬੱਚਿਆਂ ਕੋਲੋਂ, ਗਾਣੇ ਸੁਣਨੇ
ਹਾਂ ਬਿਲਕੁਲ, ਪਤਾ ਉਦੋਂ ਨਾ ਇਹਨਾਂ ਚੀਜ਼ਾਂ ਦੀ ਅਹਿਮੀਅਤ ਦਾ ਪਤਾ ਨ ਸੀ। ਇਹ ਸੀ ਵੀ, ਨਹੀਂ ਚਲੋ ਨਾ ਵੀ, ਵੈਸੇ ਮਜ਼ਾਕ ਹੈ ਇਹ ਪਰ ਹੁਣ ਪਤਾ ਲੱਗਦਾ, ਵੀ ਉਹਨਾਂ ਦੇ ਪਿੱਛੇ, ਅਹ ਕਾਰਨ ਕਿੱਡਾ ਵੱਡਾ ਸੀ। ਹਰ ਬੱਚੇ ਨੂੰ ਬੋਲਣ ਦਾ ਮੌਕਾ ਦੇਣਾ, ਹਰ ਬੱਚੇ ਦੇ ਅੰਦਰ ਆਪਣੇ-ਆਪ ਦੇ ਵਿੱਚ ਈ, ਇੱਕ ਆਪਾਂ ਕਹਿੰਦੇ ਆਂ ਨਾਂ ਕੋਂਨਫੀਡੈਂਸ ਪੈਦਾ ਹੁੰਦਾ ਹੈ। ਕਿਵੇੈਂ ਕੁੱਛ ਬੋਲ ਸਕਦਾ, ਕੋਈ ਚੁਟਕਲਾ ਸੁਣਾ ਸਕਦਾ, ਕੋਈ ਸ਼ੇਰ ਸੁਣਾ ਸਕਦੈ, ਕੋਈ ਗੀਤ ਗਾ ਸਕਦੈ ਤਾਂ ਦੇਖੋ ਤੁਸੀਂ ਮਤਲਬ ਕਿ ਬਹੁਤ ਸਾਰੇ ਜਿਹੜੇ ਹੈਗੇ ਨੇ ਨਾ ਗਾਇਕ ਨੇ ਤੇ ਅਗ ਗਰ ਤੁਸੀਂ ਓਨਾਂ ਦੀ ਇੰਟਰਵੂ ਸੁਣੋਗੇ ਤਾਂ ਉਹ ਦੱਸਦੇ ਨੇ ਕਿ ਸਾਨੂੰ ਸਕੂਲਾਂ ਦੇ ਵਿੱਚ ਜਦੋਂ ਖੜਾ ਕਰਕੇ ਸੁਣਾਂਦੇ ਸੀ ਨਾ ਓਥੋਂ ਸਾਨੂੰ ਹੱਲਾਸ਼ੇਰੀ ਮਿਲਦੀ ਸੀ।
ਹਾਂਜੀ।
ਤਾਂ ਅਧਿਆਪਕ ਕਹੈਂਦੇ ਕੇ ਬਹੋਤ ਸੋਹਨੀ ਆਵਾਜ਼ ਹੈ, ਬਹੋਤ ਸੋਹਨਾ ਗਾਇਆ ਬੇਟੇ ਤੁਸੀਂ ਤੇ ਤੁਸੀਂ ਫਾਈਨਲ ਫੰਕਸ਼ਨ ਵਿੱਚ ਵੀ ਗਾਨੈ ਤੇ ਨਾਲ ਦੇ ਦੋਸਤ ਕੈਹੰਦੇ ਯਾਰ ਤੇਰੀ ਅਵਾਜ਼ ਬੋਤ ਸੋਨੀ ਐ। ਤੋ ਓਥੋਂ ਬੱਚੇ ਨੂੰ ਨਾ ਮੋਟੀਵੇਸ਼ਨ ਮਿਲਦਾ ਤੇ ਬੱਚੇ ਅੱਗੇ ਵੱਧਦੇ।
ਬਿਲਕੁਲ-ਬਿਲਕੁਲ, ਹਾਂ ਬੱਚਿਆ ਕੋਲੋਂ ਪਲੇਅ ਕਰਵਾਣ ਆਸਤੇ ਤੇ ਕੋਈ ਕੋਈ ਮਤਲਬ ਫੰਕਸ਼ਨ ਸਾਲ ਦੇ ਵਿੱਚ ਕਈ ਫੰਕਸ਼ਨ ਕਰਵਾਂਦੇ ਸੀਗੇ। ਸਟੇਜ ਤੇ ਪਲੇ ਕਰਵਾਣਾ ਬੱਚਿਆਂ ਕੋਲੋਂ ਗਾਣੇ ਸੁ ਸੁਨਨੇ, ਚੁਟਕਲੇ ਸੁਨਨੇ ਫਿਰ ਪ੍ਰਾਈਜ਼ ਮਿਲਨੇ, ਐਸ ਤਰ੍ਹਾਂ ਐ ਨਾ ਜਿਵੇਂ ਓਹਦੇ ਚ ਫੰਕਸ਼ਨ ਹੋਨਾ ਸਕੂਲ ਫੰਕਸ਼ਨ ਵਿੱਚ ਮੰਨ ਲਓ ਬੀ ਬੱਚੇ ਹੋ ਜਾਨ ਮੈਟ੍ਰਿਕ ਪਾਸ ਕਰਕੇ ਜਾ ਰਏ ਨੇ, ਫੇਰਵੈਲ ਹੋਣੀ ਤੇ ਉਹ ਫ ਫਿਰ ਫੇਰਵੈਲ ਵਿੱਚ ਇੰਜੋਏ ਕਰਨਾ ਸਟੇਜ ਤੇ ਜਾ ਕੇ ਸੈਕਟਰੀ ਦਾ ਰੋਲ ਕਰਨਾ ਜਾਂ ਬੱਚਿਆਂ ਕੋਲੋ ਬੁਲਵਣਾ ਵੀ ਹੁਣ ਅਗਲਾ, ਪ੍ਰੋਗਰਾਮ ਏ, ਐਕਟ, ਪਲੇ ਹੋ ਰਿਐ, ਹੁਣ ਸਿੰਗਿੰਗ ਹੋ ਰਿਐ, ਗਿੱਦਾ, ਗਿੱਦੇ ਦਾ ਪ੍ਰੋਗਰਾਮ ਹੋ ਗਯਾ। ਕਵਾਲੀ ਗਵਾਈ ਜਾਂਦੀ ਸੀ, ਹਰਿਆਨਵੀ ਡਾਂਸ ਕਰਵਾਇਆ ਜਾਂਦਾ ਸੀ। ਮਤਲਬ ਐਹੋ ਜੇਹੇ ਪ੍ਰੋਗਰਾਮ ਇੱਕ-ਅੱਧੇ ਇੱਕ ਫੇਅਰਵੈਲ ਦੇ ਟੈਮ ਕਰਵਾਂਦੇ ਸੀ, ਇੱਕ ਐਨੂਅਲ ਫੰਕਸ਼ਨ ਹੁੰਦਾ ਸੀ।
ਹਾਂਜੀ-ਹਾਂਜੀ, ਐਨੂਅਲ ਫੰਕਸ਼ਨ ਹੁੰਦਾ ਸੀ। ਅੱਗੇ ਮੈਨੂੰ ਯਾਦ ਮੇਰਾ ਰਿਜ਼ਲਟ ਵੀ ਜਦੋਂ ਆਨਾ ਹੁੰਦਾ ਕਿਯੋਂਕਿ ਉਦੋਂ ਕੋਈ ਏਹ ਤਾਂ ਹੈ ਨਹੀਂ ਸੀ। ਰਿਜ਼ਲਟ ਫੋਨਾ ਤੇ ਆ ਜਾਂਦੇ ਸੀ, ਹਨਾ। ਤਾਂ ਬੱਚੇ ਆਪ ਜਾ ਕੇ ਲੈ ਕੇ ਆਉਂਦੇ ਵੀ ਅੱਜ ਸਾਡੇ ਪ੍ਰਿੰਸੀਪਲ ਨੇ ਰਿਜ਼ਲਟ ਅਨਾਊਂਸ ਕਰਨਾ। ਤਾਂ ਮੈਨੂੰ ਯਾਦ ਐ ਸਾਡੇ ਵੇਲੇ ਕੀ ਹੁੰਦਾ ਸੀ ਅਹ ਫੁੱਲ ਲੱਗੇ ਹੁੰਦੇ ਗਲੀਆਂ ਵਿੱਚ ਕਿਸੇ ਦੇ। ਤਾਂ ਅਸੀਂ ਓਹਨਾਂ ਤੋਂ ਨਾ ਫੁੱਲ ਤੋੜ ਕੇ ਲੇ ਕੇ ਆਂਦੇ ਲਿਫਾਫਾ ਭਰ ਕੇ ਤੇ ਮੰਮੀ, ਮੰਮੀ ਹੋਰਾਂ ਨੇ ਨਾਲ ਜਾਨਾ ਅਸੀਂ ਫੁੱਲ ਨਾਲ ਲੇ ਕੇ ਜਾਨੇ ਵੀ ਜਦੋਂ ਸਾਨੂੰ ਅਹ ਮਤਲਬ ਸਾਡਾ ਰਿਜ਼ਲਟ ਬੋਲਿਆ ਜਾਊਗਾ ਤਾਂ ਟੀਚਰ ਨੂੰ ਫੁੱਲ ਦਿੰਦੇ ਹੁੰਦੇ ਸੀ। ਫੁੱਲ ਪਾਂਦੇ ਸੀ ਓਹਨਾਂ ਉਪਰ, ਤੇ ਅੱਜ-ਕੱਲ ਤੇ ਓਹ ਚੀਜ਼ਾਂ ਹੀ ਖਤਮ ਹੋ ਗਈਆਂ। ਅੱਜ-ਕੱਲ ਤਾਂ ਓਹ ਸਨਮਾਨ, ਅਦਿਆਪਕ ਅਦਿਆਪਕਾਂ ਦਾ ਸਨਮਾਨ ਅਗਰ ਮੈਂ ਅਹ ਸੱਚੀ ਕਵਾਂ ਤਾਂ ਮੈਨੂੰ ਲੱਗਦਾ ਇਸ ਟੈਮ ਤੇ ਜ਼ੀਰੋ ਹੈ।
ਬਿਲਕੁਲ ਜੀ, ਬਿਲਕੁਲ ਜ਼ੀਰੋ ਹੈ। ਓਹ ਕਿੰਨਾ, ਕਿੰਨਾ ਚਾਅ, ਹੁੰਦਾ ਸੀ ਵੀ ਹਾਂਜੀ ਇਕੱਤੀ ਮਾਰਚ ਆਈ ਏ, ਅੱਜ ਸਾਡਾ ਰਿਜ਼ਲਟ ਹੋਣੈ। ਓ ਜਦੋਂ ਜ਼ਾਮ ਹੋਣੇ ਤੇ ਸਾਨੂੰ ਘਰੋਂ ਐਂ ਓਦਾਂ ਈਂ ਖਵਾ ਕੇ ਭੇਜਨਾ ਬੀ ਸ਼ੁੱਭ ਹੁੰਦੈ। ਵੀ ਆਪਣਾ ਦਈਂ ਮੂੰਹ ਲਗਾ ਕੇ ਜਾਓ। ਵੀ ਐਨੀ ਮਤਲਬ ਸੀਂ ਐਗਜਾਮੀਨੇਸ਼ਨ ਦੀ ਐਨੀ ਹੁੰਦੀ ਸੀ ਨਾ ਐ ਐਕਸਾਈਟਮੈਂਟ ਤਿਆਰੀ ਕਿ ਅੱਜ ਅਸੀਂ ਸਵੇਰੇ ਪੇਰੈਂਟਸ ਨੂੰ ਵੀ ਓ ਇਸੀ ਇਸ ਚੀਜ਼ ਬਾਰੇ ਕਿ ਅੱਜ ਬੱਚੇ ਨੇ ਵੀ ਐਗਜ਼ਾਮ ਦੇਨ ਜਾਨੈ ਤੇ ਐਨੂੰ ਥੋੜ੍ਹਾ ਜਿਹਾ ਮੂੰਹ ਮਿੱਠਾ ਜਾਂ ਦਈਂ ਮੂੰਹ ਲਗਾ ਕੇ ਤਾਂ ਭੇਜੀਏ। ਹਾਂ, ਤੇ ਓਹ ਗੱਲ ਤਵਾਡੀ ਠੀਕ ਹੈ ਬਈ ਲਟ ਵਾਲੇ ਦਿਨ ਅਸੀਂ ਵੀ ਐਵੇਂ ਈ ਜਾਂਦੇ ਹੁੰਦੇ ਸੀ। ਫੁੱਲਾਂ ਦੀ ਵਰਖਾ ਕਰ ਦੇਂਦੇ ਸੀ ਟੀਚਰਾਂ ਦੇ ਉ ਤੇ ਜਦੋਂ ਰਿਜ਼ਲਟ ਅੱਛਾ ਹੁੰਦਾ ਸੀੇ ਤੇ ਹੂੰ ਹੂੰ, ਏ ਤਾਂ ਹੈ ਹੀ ਐ ਕਹਿਲੋ, ਸਕੂਲ ਟਾਈਮ ਤੇ ਦੇਖੋ ਬੜਾ ਅੱਛਾ - ਟਾਈਮ ਸੀ, ਉਸ ਟੈਮ ਤੇ ਥੋੜੀ ਸਟਿਕਨੈਸ ਜ਼ਰੂਰ ਹੁੰਦੀ ਸੀ। ਸਕੂਲ ਵਿੱਚ, ਬੱਟ ਡਰ ਹੁੰਦਾ ਸੀ। ਟੀਚਰਾਂ ਦਾ ਡਰ ਬੱਚਿਆਂ ਨੂੰ ਹੁੰਦਾ ਸੀ। ਤੇ ਅੱਜ-ਕੱਲ ਨਹੀਂ ਐ।
ਹਾਂਜੀ, ਥੋੜ੍ਹਾ ਡਰ ਕਹਿੰਦੇ ਹੁੰਦੇ ਨਾ ਪਿਆਰ ਤੇ ਡਰ ਦੋਨੋ ਜ਼ਰੂਰੀ ਐ। ਕੱਲਾ ਪਿਆਰ ਵੀ ਗ਼ਲਤ ਐ, ਕੱਲਾ ਡਰ ਵੀ ਗ਼ਲਤ ਐ, ਦੋਨੋ ਨਾਲ-ਨਾਲ ਚੱਲਣੇ ਚਾਹੀਦੇ ਨੇ।
ਅੱਛਾ। ਹਾਂ ਐ ਤੇ ਹੈ ਹੀ, ਫੇਰ ਸਕੂਲ ਵਿੱਚ ਜਿੰਨੇ ਫੰਕਸ਼ਨ ਆਂਦੇ ਸੀ ਤੇ ਜਿਵੇਂ ਹੁਣ ਫੰਕਸ਼ਨ ਹੈ ਬਈ ਓ ਚਾਰ ਪੰਜ ਦਿਨ ਪਹਿਲੇ ਸਕੂਲ ਵਿੱਚ ਅਸੀਂ ਫੰਕਸ਼ਨ ਵੀ ਇੰਜੋਏ ਕਰਦੇ ਸੀ, ਜਿਵੇਂ ਲੋਹੜੀ ਦਾ ਤਿਉਹਾਰ ਆ ਗਿਆ। ਠੀਕ ਏ, ਉਹ ਵੀ ਸਾਰੇ ਬੱਚਿਆਂ ਨੇ ਕੱਠੇ ਹੋ ਕੇ ਉਹ ਬੋਲਣਾ ਲੋ ਲੋਹੜੀ ਦੇ ਓ ਗੀਤ ਬੋਲਣੇ, ਇੰਜਵਾਏ ਕਰਨਾ, ਫਿਰ ਟੀਚਰਾਂ ਬੱਚਿਆਂ ਨੇ ਵੀ ਮਤਲਬ ਇੰਜੋਏ ਕਰਨਾ, ਫਿਰ ਬੱਚਿਆਂ ਨੂੰ ਬਾਅਦ ਵਿੱਚ ਪਤਾ ਕੀ ਦਿੰਦੇ ਹੁੰਦੇ
ਹਾਂ, ਹਾਂ ਰੇਵੜਿਓ, ਮੁੂਲੀ ਤੇ ਉਹਨਾਂ ਦੀ ਖੁਸ਼ੀ ਹੁੰਦੀ ਸੀ। ਵੀ ਹਾਂ ਸਾਨੂੰ ਆਹ ਮਿਲੀ ਐ।
ਹਾਂ, ਸਕੂਲ ਟਾਈਮ ਤਾਂ ਬਹੁਤ ਅੱਛਾ ਟਾਈਮ ਮਤਲਬ ਯਾਦ ਆਂਦਾ ਐ। ਫਿਰ ਜਦੋਂ ਦੀਵਾਲੀ ਆਣੀ ਤਾਂ ਵੀ ਸਾਡੇ ਸਾਨੂੰ ਬੱਚਿਆਂ ਨੂੰ ਅਹ ਪਹਿਲਾਂ ਹੀ ਇੱਕ ਹਫ਼ਤਾ ਪਹਿਲਾਂ ਹੀ ਜੇ ਦਿਵਾਲੀ ਮਨਾਣੀ, ਫੁਲਝੜੀਆਂ ਜਿਆਂ, ਛੋਟੇ ਮੋਟੇ ਪਟਾ ਕੇ, ਮਤਲਬ ਬੱਚਿਆਂ ਨੂੰ ਮਤਲਬ ਖੁਸ਼ ਕਰਨ ਵਾਸਤੇ ਤੇ ਬੱਚਿਆਂ ਨੂੰ ਇੰਜੋਏ ਟੀਚਰ ਵੀ ਕਰਦੇ ਸੀ, ਪਰ ਟੀਚਰ ਡੇ ਵੀ ਵੀ ਮਨਾਂਦੇ ਮਨਾਏ ਜਾਂਦੇ ਸਨ, ਟੀਚਰ ਡੇ ਤੇ ਟੀਚਰ ਅ ਖੁਸ਼ ਹੁੰਦੇ ਸਨ। ਬੱਚੇ ਵੀ ਇੰਜੋਏ ਕਰਦੇ ਸਨ, ਔਰ ਔਰ ਟੀਚਰਾਂ ਕੋਲੋਂ ਵੀ ਗਾਣੇ ਸੁਣੇ ਜਾਂਦੇ ਸਨ।
ਹਾਂ ਬਿਲ
ਸਟੂਡੈਂਟਸ ਜਿਵੇਂ ਕਹਿ ਦਿੰਦੇ ਸੀ ਮੈਡਮ ਐ ਸੁਣਾਓ ਤੇ ਓ ਸੁਣਾਓ, ਐਸ ਤਰ੍ਹਾਂ ਮਤਲਬ ਸਕੂਲ ਫੰਕਸ਼ਨ ਵਿੱਚ ਬੜਾ ਅੱਛਾ ਟਾਈਮ ਸਾਡਾ ਨਿਕਲਿਆ ਹੈਗਾ। ਤੇ ਬਾਕੀ ਕੋਲੇਜ ਦੇ ਵਿੱਚ ਜਾ ਕੇ ਤੇ ਕੋਲੇਜ ਵਿੱਚ ਤਾਂ ਦੇਖੋ ਉਹ ਥੋੜ੍ਹੀ ਅਜ਼ਾਦੀ ਹੋ ਜਾਂਦੀ ਐ।
ਹਾਂਜੀ।
ਨਾ ਤੇ ਸਟੂਡੈਂਟਸ ਨੂੰ ਡਾਂਟਿਆ ਜਾਂਦਾ ਐ, ਨਾ ਕੁਛ ਮਾਰਿਆ ਜਾਂਦਾ ਐ। ਅਗਰ ਤੁਸੀਂ ਡਾਂਟ ਦਿਓਗੇ ਨਾ ਤੇ ਉਹ ਬ ਬੱਚੇ ਉਹ ਆਪਣਾ ਉਹ ਕਰ ਦਿੰਦੇ ਨੇ। ਸਟ੍ਰਾਈਕ ਕਰ ਦਿੰਦੇ ਨੇ ਬੱਚੇ, ਜੇ ਨਾ
ਉਹ ਤਾਂ ਮਾਹੌਲ ਹੀ ਅਲੱਗ ਹੋ ਜਾਂਦਾ ਐ, ਸਕੂਲ ਦੇ ਸਕੂਲ ਦੇ ਦਿਨ ਹੀ ਸਭ ਤੋਂ ਵਧੀਆ ਦਿਨ, ਜਿਹੜੇ ਹੈਗੇ ਨੇ ਆਪਾਂ ਕਹੀਏ ਨਾ ਉਹ ਸਕੂਲ ਦੇ ਦਿਨ ਹੀ ਐ।
ਹਾਂਜੀ ਹਾਂਜੀ, ਉਸ ਟਾਈਮ ਏਨੀ ਅ ਉਹ ਹੁੰਦੀ ਨੀ ਸੀ, ਉਹ ਲਗਨ ਹੁੰਦੀ ਸੀ ਉਸ ਟਾਈਮ ਪੜ੍ਹਾਈ ਦੀ, ਏ ਤੇ ਹੁਣ ਜਾਣਾ ਐ, ਸਵੇਰੇ ਉੱਠ ਕੇ ਸਕੂਲ ਜਾਣਾ ਐ, ਇਹ ਕਰਨਾ ਤੇ ਹੁੰਦਾ ਸੀ ਪੜ੍ਹਾਈ ਵੀ ਵਿਚ ਸਕੂਲ ਔਰ ਜੇ ਕਲਾਸ ਚ ਫਸਟ ਵੀ ਆ ਜਾਣਾ ਫਿਰ ਉਹਨੂੰ ਸਟੇਜ ਤੇ ਪ੍ਰਾਈਜ਼ ਵੀ ਦਿੱਤਾ ਜਾਂਦਾ ਸੀ। ਐਨੂਅਲ ਫੰਕਸ਼ਨ ਤੇ, ਐਨੂਅਲ ਫੰਕਸ਼ਨ ਤੇ ਸਾਰੇ ਬੱਚਿਆਂ ਨੂੰ ਜਿਹੜੇ ਫਸਟ, ਸੈਕਿੰਡ ਆਂਦੇ ਸੀ ਸਾਰੇ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਂਦੇ ਸੀ ਜਾਂ
ਹਾਂਜੀ, ਉਹੀ ਏ ਨਾ ਇਨਾਮ ਦੇ ਖੋ ਇੱਕ ਤਰ੍ਹਾਂ ਅਗਰ ਆਪਾਂ ਦੇਖੀਏ ਇਨਾਮ, ਇਨਾਮ ਹੁੰਦਾ ਹੈਨਾ ਇਨਾਮ ਛੋਟਾ ਜਾ ਵੱਡਾ ਨੀ ਬਟ ਔਦੀ ਵੈਲਿਊ ਬਹੁਤ ਜਾਦਾ। ਵੈਲਊ ਜਾਦਾ ਹੁੰਦੀ ਆ ਬੱਚ ਬੱਚੇ ਨੂੰ ਲੱਗਦਾ ਵੀ ਮੈਂ ਕੁੱਛ ਕੀਤਾ, ਸਹੀ ਕੀਤਾ ਤੇ ਉਦੇ ਬਦਲੇ ਚ ਮੈਨੂੰ ਇਨਾਮ ਮਿਲਿਆ ਤੇ ਤਾਰੀਫ਼ ਹੋਈ ਐ।
ਹਾਂ। ਤੇ ਓ ਜੋ ਐਨੂਅਲ ਫੰਕਸ਼ਨ ਹੈ ਕਿਉਂ ਰੱਖਿਆ ਜਾਂਦਾ ਐਨੂਅਲ ਫੰਕਸ਼ਨ ਇਸ ਕਰਕੇ ਰੱਖਿਆ ਜਾਂਦਾ ਹੈ ਕਿ ਜੇੜੇ ਬੱਚੇ ਜੇੜੀ ਕਲਾਸਾਂ ਵਿੱਚੋ ਫਸਟ, ਸੈਕਿੰਡ, ਥਰਡ ਆਏ ਨੇ ਯਾ ਜਿਹੜੇ ਕੰਪਿਟੀਸ਼ ਕਨ ਹੋਏ ਨੇ ਜਿਵੇਂ ਕਿ ਖੇਡਾਂ ਦੇ ਕੰਪੀਟੀਸ਼ਨ ਨੇ ਯਾ ਕੋਈ ਪਲੇ ਦਾ ਕੰਪਿਟੀਸ਼ਨ ਏ ਯਾ ਸੰਗੀਤ ਦਾ ਕੰਪੀਟੀਸ਼ਨ ਏ, ਉਦੇ ਜਿੰਨੇ ਵੀ ਫਸਟ, ਸੈਕਿੰਡ, ਥਰਡ ਆਂਦੇ ਨਾ ਉਹਨਾਂ ਨੂੰ ਫਿਰ ਐਨੂਅਲ ਫੰਕਸ਼ਨ ਤੇ ਪ੍ਰਾਈਜ਼ ਬ ਅੱਛੇ ਕੇ ਪ੍ਰਿੰਸੀਪਲ ਨੂੰ ਬੁਲਾ ਕੇ ਜਾ ਅੱਛੇ ਅ ਕਿਸੇ ਬ ਬੁਲਾ ਕੇ ਮੁਖਿਆ ਨੂੰ ਤੇ ਉਹ ਪ੍ਰਾਈਜ਼ ਜੇੜੇ ਨਾ ਉਹ ਬੱਚਿਆਂ ਨੂੰ ਸ ਤੇਈ ਦਿੱਤੇ ਜਾਂਦੇ ਸੀ ਜਿੱਥੋਂ ਬੱਚਿਆਂ ਦਾ ਬੜਾ ਹੌਸਲਾ ਵਧਦਾ ਸੀਗਾ।
ਹੌਸਲਾ ਵੱਧਦਾ ਸੀ ਬੱਚੇ ਦੇ ਵਿੱਚ ਨਾ ਅੱਗੇ ਵਧਨ ਦੀ ਕ ਜਿਵੇਂ ਆਪਾਂ ਕਈਏ ਨਾ ਆ ਇੱਛਾ ਅ ਹੁੰਦੀ ਹੈ ਕਿ ਨਈ ਮੈਂ ਇੱਥੋਂ ਵੀ ਅੱਗੇ ਹੋਰ ਜਾਨਾ।
ਤਾਂ ਸਕੂਲਾਂ ਦੇ ਦਿਨ ਜੇੜੇ ਹੁੰਦੇ ਨੇ ਕਾਲਜ ਦੇ ਦਿਨ ਨੇ ਏ ਬੱਚਿਆਂ ਵਿੱਚ ਬੋਹਤ ਕੁਛ ਅ ਨਵਾਂ ਲੈ ਕੇ ਆਦੇ ਨੇ।
ਹਾਂ ਜਦੋਂ ਹੁ ਫੇਅਰ ਟਾਇਮ ਦੇ ਫੇਅਰਵੈਲ ਟਾਈਮ ਦਾ ਹੁੰਦੈ ਜਦੋਂ ਤਾਂ ਬੱਚੇ ਸਟੂਡੈਂਟ ਨੂੰ ਵੀ ਆਪਣੇ ਵੱਲੋਂ ਕੁਛ ਨਾ ਕੁਛ ਤੋਹਫ਼ਾ ਦੇ ਕੇ ਜਾਂਦੇ ਨੇ।
ਹਾਂ ਬਿਲਕੁਲ ਤੇ ਔ ਬੱਚੇ ਪੈਸੇ ਕੱਠੇ ਕਰਕੇ ਤੇ ਸਕੂਲ ਨੂੰ ਕੁਛ ਦੇ ਦੇਕੇ ਜਾਂਦੇ ਨੇ।
ਹਾਂ ਵੀ ਜਿਸਦਾਂ ਜਿ ਅ ਏਦਾਂ ਹੁੰਦਾ ਕੋ ਪਰਸਨਲ ਵੀ ਜਿੱਦਾਂ ਕਿਸੇ ਟੀਚਰ ਨਾਲ ਹੋਵੇ ਯਾ ਨਾਲ ਲਗਾਵ ਤੇ ਓ ਪਰਸਨਲ ਵੀ ਦੇ ਦਿੰਦੇ ਸੀ। ਕਿ ਮੈਨੂੰ ਕੇ ਮੈਂ ਫਲਾਣੇ ਸਬਜੈਕਟ ਦੇ ਮੈਡਮ ਨੂੰ ਵੀ ਮੈਂ ਐ ਤੋਹਫ਼ਾ ਦੇਣਾ ਵੇ।
ਹਾਂ ਕਿਸੇ ਨਾਲ ਆਪਣਾ ਜਾਦਾ ਪਿਆਰ ਹੁੰਦਾ ਐ ਨਾ ਅਟੈਚਮੈਂਟ ਜਾਦਾ ਹੁੰਦੀ ਐ। ਤਾਂ ਓ ਚੀਜ਼ ਵੀ ਸੀ।
ਚੇਂਜ ਹੋ ਜਾਂਦਾ ਕੋਲੇਜ ਲਾਈਫ ਥੋੜ੍ਹੀ ਜਿਹੀ ਉਹਦੇ ਚ ਫਰੀਲੀ ਹੋ ਜਾਂਦੀ ਏ। ਯੂਨੀਫੋਮ ਨੀ ਹੁੰਦੀ ਹੁਨ ਸਕੂਲ ਚ ਯੂਨੀਫੋਮ ਹੁੰਦੀ ਐ। ਦੋ ਦਿਨ ਅ ਕਿਸੇ ਕਲਰ ਦੀ ਉਸ ਤੋਂ ਅਗਲੇ ਦਿਨ ਦੋ ਦਿਨ ਹੋਰ ਕਲਰ ਦੀ। ਜਦੋ ਲਾਸਟ ਸੈਟਰਡੇ ਹੁੰਦਾ ਸੀ ਉਦੋਂ ਜੇੜੇ ਮਰਜ਼ੀ ਕੱਪੜੇ ਪਾ ਕੇ ਆਓ।
ਜੇੜੇ ਮਰਜ਼ੀ ਕੱਪੜੇ ਪਾਲੋ ਹਾਂਜੀ।
ਚੱਲ ਜਾਂਦੇ ਕੋਲਜ ਵਿੱਚ ਵੀ ਹੈ ਦੋ ਦਿਨ ਦੀ ਡਰੈਸ ਹੁੰਦੀ ਐ ਬਾਕੀ ਜੇੜੇ ਚਾਰ ਦਿਨ ਨੇ ਉਹ ਤੁਸੀਂ ਨੋਰਮਲ ਕੱਪ
ਹਾਂ ਏ ਐਕਚੁਲੀ ਨਾ ਕੁਛ ਕੋਲਜਾਂ ਦੇ ਵਿੱਚ ਐ ਵੀ ਯੂਨੀਫੋਰਮ ਹੈਗੀ ਐ। ਬਟ ਜਾਦਾਤਰ ਕੋਲਜਾਂ ਦੇ ਵਿੱਚ ਯੂਨੀਫੋਮ ਨਈ ਹੈਗੀ।
ਭੈਣ ਜੀ ਸਾਡੇ ਟਾਈਮ ਚ ਦੋ ਦਿਨ ਦੀ ਯੂਨੀਫੋਮ ਹੈ ਸੀ।
ਅੱਛਾ ਜੀ ਬਟ ਨਈ ਇੱਥੇ ਮਤਲਬ ਕਿ ਸਾਰੇ ਕੋਲਜਾਂ ਚ ਨੀ ਕੁਛ ਹੈਗੇ ਨੇ ਵਧੀਆ ਕੋਲੇਜ ਉਨਾਂ ਦੇ ਵਿੱਚ ਹੀ ਯੂਨੀਫੋਮ ਰੱਖੀ ਹੋਈ ਐ।
ਹੂੰ
ਦਿਨ ਯਾ ਇੱਕ ਦਿਨ ਮਤਲਬ ਵੇਅਰ ਕਰਨੀ ਐ ਪਰ ਜਾਦਾਤਰ ਕੋਲਜਾਂ ਦੇ ਵਿੱਚ ਯੂਨੀਫਾਰਮ ਨਈ ਲਗਾਈ ਇਨਾਂ ਨੇ।
ਹੂੰ, ਕੋਲਜ ਲਾਈਫ ਵੀ ਵਧੀਆ ਲਾਈਫ ਐ ਉਹਦੇ ਚ ਬੋਤ ਇੰਜੋਯ ਕੀਤਾ ਅਸੀ। ਕੋਲਜ ਵਿੱਚ ਬੜੇ ਕੰਪੀਟੀਸ਼ਨ ਜਿੱਤ ਜਾ ਕੇ ਜਿਵੇਂ ਸਪੀਚ ਕਪੀਟੀਸ਼ਨ ਹੈਗਾ, ਜਾਂ ਕੋਈ ਵੀ ਅ ਜੇ ਸਕੂਲ ਦੀ ਤਰਫੋਂ ਕੋਈ ਕਿਧਰੇ ਪ੍ਰੋਗਰਾਮ ਹੋ ਰਿਹੈ ਵੀ ਸਾਰੀ ਸਾਰੇ ਸਟੂਡੈਂਟਸ ਜਿਵੇਂ ਆਪਣਾ ਸੰਗੀਤ ਸੰਗੀਤ ਵਿੱਚ ਬੋਲ ਰਹੇ ਨੇ ਉਹਦੇ ਵਿੱਚ ਵੀ ਮੈਂ ਪਾਰਟੀਸਪੇਟ ਕੀਤਾ ਹੈਗਾ। ਤੇ, ਹਾਂ ਉਹਦੇ ਵਿਚ ਅਸੀਂ ਮੈਂ ਬੜੇ ਇ ਇਨਾਮ ਜਿੱਤੇ ਨੇ ਪ੍ਰਿੰਸੀਪਲ, ਲੈਕਚਰਾਰ ਬਹੁਤ ਖੁਸ਼ ਹੁੰਦੇ ਸੀ ਕਿ ਸਾਡੇ ਸਕੂਲ ਦਾ ਨਾਮ, ਉੱਚਾ ਹੋ ਗਿਐ ਜਿੱਥੇ ਵੀ ਕਿਤੇ ਜਿਸੇ ਵੀ ਜਿਸ ਕੋਲੇਜ ਵਿਚ ਕੋਈ ਕੰਪੀਟੀਸ਼ਨ ਹੁੰਦਾ ਸੀ ਨਾ ਗੁਰੂਆਂ ਦੇ ਨਾਮ ਤੇ ਜੈਸੇ ਪਹਿਲੇ ਪਹਿਲੀ ਪਾਤਸ਼ਾਹੀ ਦਾ ਹੈਵੇ ਉਹ ਮਨਾ ਰਹੇ ਨੇ ਉਹ ਉਹਦੇ ਉਹਦੇ ਤੇ ਮੈਨੂੰ ਪੰਜ ਮਿੰਟ ਦਾ ਜਿਵੇਂ ਕੋਈ ਸਪੀਚ ਦੇ ਦਿੰਦੇ ਸੀ। ਟੀਚਰਜ਼, ਵੀ ਐ ਸਪੀਚ ਯਾਦ ਕਰਕੇ ਵੀ ਅੱਛੀ ਤਰ੍ਹਾਂ ਵੀ ਇਹਨੂੰ ਤਿਆਰ ਕਰੋ ਪੰਜ ਮਿੰਟ ਦੇ ਅੰਦਰ-ਅੰਦਰ ਇਹਨੂੰ ਕੰਪਲੀਟ ਕਰਨੀ ਏ। ਫੇਰ ਉਹ ਟੀਚਰਸ ਲੈ ਕੇ ਜਾਂਦੇ ਸੀ, ਕਈ-ਕਈ ਕੋਲਜ ਆਏ ਹੁੰਦੇ ਸੀਗੇ ਉੱਥੇ ਇੱਕ, ਇੱਕ ਸਟੂਡੈਂਟ ਥੋੜੀ ਹੁੰਦਾ।
ਹੁੰਦੀਆਂ ਨੇ ਆਪਣੀਆਂ
ਹਾਂ, ਠੀ- ਕੋਲਜ ਹੁੰਦੇ ਸੀ ਲੇਕਿਨ ਜਦੋਂ ਵੀ ਆਪਾਂ ਜਿਹੜੀ ਸਪੀਚ ਮੈਂ ਗਈ ਹਾਂ ਉੱਥੋਂ ਮੈਂ ਕੰਪੀਟੀਸ਼ਨ ਜਿੱਤ ਕੇ ਹੀ ਆਂਦੀ ਰਹੀ ਆ। ਕੁਛ ਫੂਡ ਦੀ ਟਰੋਫੀ ਹੋ ਗਈ ਹੋ ਗਏ, ਹਾਂ। ਹਾਂਜੀ
ਠੀਕ ਐ ਮੈਮ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਈ।
ਹਾਂਜੀ, ਠੀਕ ਐ ਜੀ। ਠੀਕ ਐ। ਸਾਸਰੀ ਕਾਲ ਜੀ।
ਸਾਸਰੀ ਕਾਲ।